ਸਤਿ ਸ਼੍ਰੀ ਅਕਾਲ ਭੈਣ ਜੀ
ਸਤਿ ਸ਼੍ਰੀ ਅਕਾਲ ਭੈਣ ਜੀ
ਹੋਰ ਕਿਦ ਠੀਕ ਹੋ ਹਾਂਜੀ ਵਧੀਆ ਜੀ ਵਧੀਆ।
ਅੱਛਾ, ਚਾਹ ਪਾਣੀ ਪੀ ਲਯਾ।
ਹਾਂ, ਬਸ ਚਾ ਪਾਣੀ ਪੀ ਲਿੱਤਾ। ਬਟਰ ਹੋਰ ਬ੍ਰੈਡ ਖਾਦੇ ਲਾ ਕੇ, ਬ੍ਰੈਡ ਤੇ।
ਹਾਂ ਬ੍ਰੈਡ ਵਦੀਆ ਹੁੰਦੈ, ਸ ਸੁਬਹਾ-ਸੁਬਹਾ
ਹਾਂਜੀ।
ਕੁਛ ਤਬੀਅਤ ਵੀ ਠੀਕ ਨਹੀਂ ਐ, ਕੱਲ ਹੋਸਪਿਟਲ ਗਈ ਸੀ ਮੈਂ ਅ ਸਰਕਾਰੀ ਹੋਸਪਿਟਲ।
ਅੱਛ ਅੱਛਾ।
ਹੁੰ, ਪਹਿਲੇ ਪ੍ਰਾਈਵੇਟ ਗਈ ਸੀ, ਪ੍ਰਾਈਵੇੲਤਤਟ ਚ ਮੈਨੂੰ ਇੰਨਾ ਫ਼ਰਕ ਨਹੀਂ ਪਿਆ, ਓਥੇ ਪਾਵਰ ਵਾਲੀ ਨੀ ਦਵਾਈ ਦਿੰਦੇ ਨੀ ਹੈ, ਹੈਨਾ, ਓਥੇ ਮਤਲਬ ਜਿੱਦਾਂ ਆਪਾ ਓਥੇ ਗਏ ਅ ਜਿੱਦਾਂ ਅ ਨੀ ਕਿ ਐਡਮਿਟ ਕਰੇਗੇ ਤੋ ਸਾਫ਼ ਸੁਥ ਤਰੇ ਵਾਸਤੇ ਠੀਕ ਏ। ਵੈਸੇ ਤਾਂ ਅੱਜ ਕੱਲ ਤਾਂ ਸਰਕਾਰੀ ਚ ਵੀ ਸਾਫ਼ ਸੁਥਰਾ ਹੁੰਦੈ, ਪਰ ਓਥੇ ਦਵਾਈ ਸਰਕਾਰੀ ਦੀ ਕਿੱਦਾਂ ਹੁੰਦਾ ਐ ਪਾਵਰਫੁਲ ਹੁੰਦੀ ਹੈ, ਛੇਤੀ, ਮਤਲਬ ਰਿਜ਼ਲਟ ਵਦੀਆ ਆਂਦਾ ਐ।
ਮੈਂ ਤਾਂ ਇੰਨੀ ਵਾਰੀ ਪਰਚੀ ਕੱਟ ਕੇ ਮੈਂ ਲੈਨ ਤੇ ਖੜਦੀ ਆਂ ਓਥੇ ਪਰ ਮੈਨੂੰ ਡਾਕ ਟਰ ਮਿਲਦਾ ਈ ਨਈ। ਕਦੇ ਵੀ ਦੋ-ਤਿੰਨ ਵਾਰੀ ਅਸੀਂ ਗਏ, ਬਸ ਪਰਚੀ ਕੱਟ ਕੇ ਚਲੇ ਜਾਂਦੇ। ਕਹਰੇ ਟੈਮ ਹੋ ਗਿਆ, ਚਲੇ ਗਏ, ਚਲੇ ਗਏ ਐਵੇੈਂ ਕਰਨੇ ਲੱਗ। ਓਹਨਾਂ ਨੇ ਪਤਾ ਕੀ ਕਰਦੇ ਓਹ ਡਾਕ ਟਰ ਸਰਕਾਰ ਦੇ, ਅਹ ਆਪ ਆਪਦੇ ਕਲੈਨਿਕ ਕ ਕਲੈਨ ਕਲੈਨਿਕ ਖੁੱਲੇ ਹੁੰਦੇ ਆ ਆਪਦੇ, ਅਲੈਦਾ। ਪ੍ਰਾਈਵੇਟ, ਓਹ ਬਸ ਸਰਕਾਰੀ ਦੋ-ਤਿੰਨ ਘੰਟੇ ਡਿਊਟੀ ਕਰਕੇ ਚਲੇ ਜਾਂਦੇ ਓਦੋਂ
ਹਾਂ, ਉਹ ਤਾਂ ਹੈ, ਇੱਧਰ ਵੀ ਸਾਡੇ ਇੱਥੇ ਵੀ ਇਦਾਂ ਈ ਐ।
ਪ੍ਰੋਪਰ ਡਿਊ ਡਿਊਟੀ ਦੇਂਦੇ ਨੀ ਆ ਆਪਦੀ।
ਹੁੰ, ਸਰਕਾਰੀ ਦਾ ਐਈ ਕੰਮ ਹੁੰਦੈ ਪ੍ਰੇਜੇਟ ਆਪਨੀ ਹਜੇਰੀ ਲਾਓ, ਔਰ ਆਪਨੇ ਕਲੀਨਿਕ ਚ ਜਾ ਕੇ, ਆਪਾਂ ਆਪਨੀ ਡਿਊਟੀ
ਹਾਂਜੀ, ਮੈਂ ਐਨੀ ਵਾਰੀ ਮੈਂ ਗਈ, ਮੈਨੂੰ ਤਾਂ ਕਦੇ ਨੀ ਕੋਈ ਡਾਕਟਰ ਮਿਲਿਆ।
ਅੱਛਾ।
ਹੂੰ, ਫੇਰ ਇੱਕ ਦੇਖੋ ਦਵਾਈ ਵੀ ਬਾਰੋਂ ਲਿਖ ਕੇ ਦੇਂਦੇ ਐ, ਓਹ ਕੀ ਫੈਦਾ ਓਹ ਵੀ ਦਵਾਈ ਅ ਹੋਸਪਿਟਲ ਤੋਂ ਤਾਂ ਦਵਾਈ ਮਿਲਦੀ ਨੀ ਆ। ਬਾਰੋਂ ਮੈਡੀਕਲ ਤੇ ਲਿਖ ਕੇ ਦੇਂਦੇ ਐ।
ਹਾਂ, ਹੁਨ ਤਾਂ ਹੁਨ ਸਾਰੇ ਪਾਸੇ ਇਦਾਂ ਈ ਏ। ਓਹ ਬਸ ਮਾੜੀ ਮੋਟੀ ਜੋ ਵਦੀਆ ਜਿ ਦਵਾਈ ਹੈਗੀ ਏ ਮਤਲਬ ਪੇਸ਼ੈਂਟ ਨੂੰ ਦੇਖੇ ਫੇਰ ਓਹ ਹਿਸਾਬ ਨਾਲ ਅਸੀਂ ਦੇਂਦੇ ਹੋ।
ਫੇਰ ਓਹ ਕੀ ਫਾਇਦਾ ਏ, ਓ ਜੇ ਹੋਸਪਿਟਲ ਵਿੱਚ ਫ੍ਰੀ ਮਿਲਦੀ ਹੋਵੇ ਫੇਰ ਤੇ ਮੰਨੀਏ।
ਜਿੱਦਾਂ ਹੁਨ ਤੁਸੀਂ ਦੇਖੋ ਐਡਮਿਟ ਓਹ ਕੈਂਦੇ ਨੇ ਐਡਮਿਟ ਜਦੋਂ ਕੋਈ ਕਰਦਾ ਨਾ ਸਰਕਾਰੀ ਚ, ਅਗਰ ਦੋ ਦਿਨ ਵਾਸਤੇ ਤੇ ਐਡਮਿਟ ਹੁੰਦਾ ਤਾਂ ਫਿਰ ਵੋ ਆਪਨੀ ਦਵਾਈਆਂ ਓਥੋਂ ਆਪਨੀ ਦੇਂਦੇ ਨੇ ਓਹ, ਫ੍ਰੀ ਚ। ਹਾਂ ਤੁਸੀਂ ਅਗਰ ਕੱਲਾ ਸਿਰਫ ਰੂਟੀਨ ਚੈੱਕਅਪ ਕਰਨ ਵਾਸਤੇ ਜਾਂਦੇ ਓ ਤੋ ਵੋ ਤੁਵਾਨੂੰ ਦਵਾਈਆਂ ਬਾਹਰੋਂ ਲਿਖਕੇ ਦੇਂਦੇ ਨੇ। ਹਾਂਜੀ, ਆਹ ਰੂਲ ਚੱਲ ਪਿਐ ਪਹਿਲੇ ਦੇਂਦੇ ਸੀ ਹੁਨ ਦਵਾਈਆਂ ਫ੍ਰੀ ਚ ਦੇਂਦੇ ਸੀ ਨਾ, ਹੁਨ ਨੀ। ਓਹਨਾਂ ਨੇ ਕੀ ਕੀਤੈ ਹੁਨ ਸਿਸਟਮ ਤੁਸੀਂ ਜਾਂ ਅਗਰ ਤੁਸੀਂ ਅਗਰ ਮਤਲਬ ਤੁਹਾਡਾ ਪੂਰਾ ਟ੍ਰੀਟਮੈਂਟ ਕਰਨਾ ਹੈਗਾ ਤੁਹਾਨੂੰ ਕੋਈ ਦਿੱਕਤ ਹੈਗੀ, ਤੁਸੀਂ ਫਿਰ ਇੱਥੇ ਐਡਮਿਟ ਹੋ ਜਾਓ, ਦੋ ਦਿਨ ਵਾਸਤੇ ਤੇ ਤੁਹਾਡਾ ਸਾਰਾ ਟਰੀਟਮੈਂਟ ਦਾ ਖਰਚਾ ਔਰ ਦਵਾਈਆਂ ਦਾ ਖਰਚਾ ਵੋ ਫ੍ਰੀ ਦੇਂਦੇ ਨੇ।
ਅੱਛਾ ਅੱਛਾ ਵੈਰ ਮਿਟੌਨੇ
ਹਾਂਜੀ ਬਾਕੀ ਅਗਰ ਨੋਰਮਲ ਤੁਸੀਂ ਅਗਰ ਰੂਟੀਨ ਚੈੱਕਅਪ ਵਾਸਤੇ ਜਾ ਰਹੇ ਓ ਤੇ ਉਹ ਦਵਾਈ ਫ੍ਰਰੀ ਨੀਂ ਹੁੰਦੀ, ਉਹ ਬਾਹਰੋਂ ਲਿਖ ਕੇ ਦਿੰਦੇ ਨੇ
ਹਾਂ ਬਾਹਰੋਂ ਲੋ
ਹਾਂ ਪਰ ਆਹ ਫਾਇਦਾ ਕਿ ਉੱਥੇ ਫੀਸ ਘੱਟ ਹੈ, ਅਗਰ ਤੁਸੀਂ ਪ੍ਰਾਈਵੇਟ ਜਾਓਗੇ ਤੁਸੀਂ ਦੇਖੋ ਕਿੰਨੀ ਦਵਾਈਆਂ, ਉਹ ਆਪਨੀ ਫੀਸ ਵੀ ਕਿੰਨੀ ਲੈਂਦੇ ਨੇ, ਪੰਜ ਸੌ, ਛੇ ਸੌ ਲੈਂਦੇ ਨੇ ਕੋਈ- ਕੋਈ ਹਜ਼ਾਰ ਵੀ ਲੈਂਦਾ
ਅ ਸਰ ਕਾਰੀ ਦੇ ਕੇਸ ਵੀ ਬਹੁਤ, ਪਿੱਛੇ ਜਿਹੇ ਬਹੁਤ ਸੁਣੇ ਆ, ਤੇ ਇਹ ਉਹ ਗਿਆ ਉਹ ਗਿਆ, ਹੁਣ ਜਿਵੇਂ ਸਾਡੇ ਪਿੰਡ ਵਿੱਚ ਨਾ ਜਵਾਕ ਹੋਣੇ ਵਾਲੇ ਸੀ ਇੱਕ ਲੇਡੀਜ਼ ਨੂੰ ਉਹ ਉਹਨੇ ਨਾ ਓਧਰ- ਡੋਕਟਰਨੀ ਨੇ ਕੀ ਪਤਾ ਚੀਰ ਫਾੜ ਕਰ ਕਰਕੇ ਢਿੱਡ ਹੀ ਕਦੇ ਅ ਬੱਚੇਦਾਨੀ ਨਾਲ ਦੇ ਨਾਲ ਬੱਚੇਦਾਣੀ ਕੱਟਦੀ ਨਾਲ ਦੇ ਨਾਲ ਵੱਡੇ ਉਪਰੇਸ਼ਨ ਕਰਤਾ, ਮਤਲਬ ਉਹਦੇ ਨੁਕਸ ਪਾਤਾ ਢਿੱਡ ਵਿੱਚ ਫਿਰ ਵ ਮ ਮਰ ਕੇ ਬਚੀ ਉਹ ਲੇਡੀਜ਼ ਫਿਰ ਉਹ ਡੋਕ ਭੱਜ ਗਈ ਕਹਿੰਦੇ, ਉਹ ਇੱਕ ਇੱਕ ਹਫ਼ਤਾ ਪਹਿਲੇ ਕਹਿੰਦੇ ਇੱਕ ਅ, ਬੱਚੇ ਇੱਕ ਮਾਂ ਨੂੰ ਵੀ ਮਾਰਤਾ ਸੀ ਉਹਨੇ ਬ ਜਨਮ ਦਿਨ ਦੇ ਉਤਤਿਔਂ ਮਾਂ ਮਰਗੀ ਸੀ, ਉਹਦੇ ਕੋਲੋਂ, ਅ ਮਾਂ ਮਰ ਗਈ ਸੀ ਡਿਲੀਵਰੀ ਵਿੱਚ
ਅੱਛਾ ਜੀ
ਹਾਂ ਐਵੇਂ ਕੋਈ ਡੋਕਟਰਨੀ ਹੈ ਵੀ ਇਹ ਜੇ ਆ ਜਾਂਦੇ ਬਾਰੋਂ ਕਿੱਥੋਂ ਜੋ ਮਤਲਬ ਨੁਕਸਾਨ ਕਰਕੇ ਚਲਾ ਜਾਂਦਾ ਮਰੀਜ਼ਾਂ ਦਾ
ਇਹ ਤਾਂ ਹੈ ਹੀ ਸਹੀ ਗੱਲ ਹੈ, ਪਰ ਕੋਈ- ਕੋਈ ਹੋਸਪਿਟਲ 'ਚ ਹੁੰਦਾ ਸਰਕਾਰੀ ਸਾਰੇ ਸਰਕਾਰੀ ਹੋਸ ਹੋਸਪਿਟਲ 'ਚ ਨੀ ਹੁੰਦਾ, ਹੁਣ ਸਾਡੇ ਇੱਥੇ ਦੋ ਹੋਸਪਿਟਲ ਹੈ ਸਰਕਾਰੀ, ਥੋੜੇ ਦੂਰ -ਦੂਰ ਹੈਗੇ ਇੱਕ ਦਸ ਦਸ ਮਿੰਟ ਦਾ ਰਸਤਾ, ਇੱਕ ਪੰਦਰਾਂ ਮਿੰਟ ਦਾ ਰਸਤਾ, ਤੇ ਇੱਕ ਪਾਸੇ ਜੋ ਹੈਗਾ ਉੱਥੇ ਵਧੀਆ ਟ੍ਰਰੀਟਮੈਂਟ ਨਹੀਂ ਦਿੰਦੇ, ਉਥੇ ਸਟਾਫ ਵੀ ਬੜੇ ਰੁੜਲੀ ਗੱਲ ਕਰਦੇ ਨੇ, ਪਰ ਦੂਜੇ ਪਾਸੇ ਜੋ ਸਰਕਾਰੀ ਹੋਸਪਿਟਲ ਹੈ, ਉੱਥੇ ਐਨਾ ਵਧੀਆ ਸਾਰਾ ਕੁਛ ਟ੍ਰੀਟਮੈਂਟ ਦਿੰਦੇ ਨੇ, ਵਧੀਆ ਤਰੀਕੇ ਨਾਲ ਪੇਸ਼ੰਟ ਨਾਲ ਬਿਹੇਵਰ ਮਤਲਬ ਵਦੀਆ ਗੱਲ ਕਰਦੇ ਨੇ
ਹੁਣ ਪ੍ਰਾਈਵੇਟ ਵੀ ਸਾਰਾ ਉਹਨਾਂ ਸਾਫ- ਸੁਥਰਾ ਏ ਸਾਰਾ ਕੁੱਝ ਵਧੀਆ ਮਿਲਦਾ ਏ। ਅੱਛਾ ਦੋ ਪੈਸੇ ਲੱਗਦੇ ਆ, ਪਰ ਇਲਾਜ ਵੀ ਵਧੀਆ ਹੋ ਜਾਂਦਾ, ਅ ਵਧੀਆ ਮਤਲਬ ਦੇਖਭਾਰ ਵੀ ਕਰਦੇ ਆ
ਹਾਂਜੀ, ਅੱਗੇ ਵਿਚਾਰੇ ਦੀਆ ਮਜਬੂਰੀਆਂ ਹੁੰਦੀਆਂ ਜੋ ਗਰੀਬ ਹੁੰਦਾ ਵਿਚਾਰਾ ਸ ਪ੍ਰਾਈਟ 'ਚ ਤਾਂ ਪ੍ਰਾਈਵੇਟ ਵਿੱਚ ਤਾਂ ਕਰ ਹੀ ਨੀ ਸਕਦਾ
ਹਾਂ ਉਹੀ ਨਾ, ਹੁਣ ਐਕਸਰੇ ਵਗੈਰਾ ਐਕਸਰੇ ਦਾ ਸਰ ਸਰਕਾਰ ਵੀ ਠੀਕ ਆ ਐਕਸਰੇ ਵਗੈਰਾ ਸਕੈਮ ਵਗੈਰਾ ਕਰਨੇ ਨੂੰ ਉਹ ਫੇਰ ਸਰਕਾਰੀ ਵੀ ਠੀਕ ਆ, ਪਰ ਦਵਾਈ ਬੂਟੀ ਤਾਂ ਬਾਹਰੋਂ ਹੀ ਠੀਕ ਆ
ਹੂੰਮ
ਪ੍ਰਾਈਵੇਟ ਕੋ, ਹਮ
ਜਿਹਦੇ ਕੋਲ ਦੇਖੋ ਪੈਸਾ ਹੈਗਾ ਅੱਜ- ਕੱਲ ਖਰਚੀ ਕਰੀ ਜਾਂਦਾ, ਵੱਡੇ- ਵੱਡੇ ਹੋਸਪਿਟਲ 'ਚ ਹੁਣ ਤੁਸੀਂ ਯਕੀਨ ਨੀ ਕਰੋਗੇ, ਮੇਰੇ ਦੋ ਡਿਲਵਰੀਆਂ ਹੋ ਗਈ ਏ, ਮੇਰੇ ਦੋਨੋ ਬੱਚੇ ਸਰਕਾਰੀ 'ਚ ਹੋਏ ਨੇ ਨੋਰਮਲ
ਬਾਕੀ ਕਹਿੰਦੇ ਉਸ ਪਿੱਛੇ, ਸਰਕਾਰੀ ਵਾਲੇ ਹਰੇਕ ਨੂੰ ਉਪਰੇਸ਼ਨ ਨੂੰ ਬੋਲਦੇ ਸੀ ਬੱਚੇ ਦੇ, ਉਪਰੇਸ਼ਨ ਨੌਣਾ ਕਾਗੇ ਇੱਕ ਹਾਂ ਏਹ ਉਹ, ਉਹ ਓਪਰੇਸ਼ਨ ਵੈਸੇ ਵੀ ਲੈਂਦੀ ਹੁੰਦੀ ਸੀ ਓਹ। ਐਵੇਂ ਔਦਾ
ਨਈ-ਨਈ ਏਹ ਗਲਤ ਏ, ਸਰਕਾਰੀ
ਕਾਰਲੇ ਸਾਢੇ ਅਠਾ ਸਾਡੇ ਲੇ ਲਿੱਤੇ ਲੋਕਾਂ ਕੋਲੋਂ, ਸਾਡੇ ਪਿੰਡ ਦੇ ਲੋਕਾਂ ਕੋਲੋਂ।
ਉਹ ਬਸ ਹੁਨ ਚਾਲੂ ਕੀਤਾ ਹੈਗਾ ਰੂਲ, ਜਦੋਂ ਮੇਰੇ ਟਾਈਮ ਤਾਂ ਨਈ ਹੈ ਸੀ। ਸੀਜ਼ਰ ਦਾ ਮਤਲਬ ਥੋੜਾ ਲੈਂਦੇ ਨੇ ਵੋ, ਪਾਂਜ ਹਜ਼ਾਰ ਤੱਕ ਲੈਂਦੇ ਨੇ।
ਜਿਵੇਂ ਮੂਹਰੇ ਆਸ਼ਾ ਵਰਕਰ ਔਂਦੀ, ਉਹਨਾਂ ਦੀ ਡੀਲ ਹੁੰਦੀ ਆ। ਲੋਕਾਂ ਨਾਲ, ਲੋਕਾਂ ਦਾ ਡੀਲ ਕਰਕੇ ਫੇਰ ਉਹ ਲੈ ਕੇ ਜਾਂਦੇ ਡੋਕਟਰ ਕੋਲ ਓਥੇ।
ਹਾਂ ਉਹ ਪਾਂਜ ਹਜ਼ਾਰ ਲੈਂਦੇ ਨੇ, ਕੁਛ ਜਾਦਾ ਨੀ ਲੈਂ ਦੇ ਨੇ, ਪਰ ਓ ਨੋਰਮਲ ਡਿਲਵਰੀ
ਨਈ ਅਠਾਰਾ ਔਹ ਮੈਂ ਨਾ ਕਿਸੇ ਕੋਲ ਪੁੱਛੇਆ, ਮੈਂ ਕੇਆ ਕਿੰਨੇ ਪੈਸੇ? ਮੈਂ ਗਾ ਸਾਰੀ ਇਨਕੁਆਰੀ ਲੈਂਦੀ ਐ ਪਿੰਡ ਦੀ। ਕੀ ਚੱਲਦਾ, ਕੀ ਨੀ? ਤਾਂ ਉਹ ਕੇਹੰਦੇ ਏਹ ਸੋਲਾਂ ਕੇ ਸਤਾਰਾਂ ਹਜ਼ਾਰ ਲਿੱਤਾ।
ਅੱਛਾ।
ਹਾਂ-ਹਾਂ, ਲਿਤਾ
ਨਈ ਫਿਰ ਗ਼ਲਤ ਏ ਫਿਰ ਤਾਂ
ਸਰਕਾਰੀ ਵਾਲੇ, ਫੇਰ, ਉੱਪਰੋਂ-ਉੱਪਰੋਂ ਟੀਮ ਵੀ ਆਈ ਸੀ ਉਸ ਵੇਲੇ। ਕਰਨੇ ਨੂੰ ਹਸਪਤਾਲ ਵਿੱਚ, ਓਹ ਗ਼ ਕੇਹੰਦੇ ਤੁਸੀਂ ਹਰੇਕ ਨੂੰ ਤੁਸੀਂ ਓਪਰੇ ਪ੍ਰੇਸ਼ਨ ਕਉਂ ਕਰਦੇ ਪਏ ਇਸ ਟਾਈਮ ਤੇ? ਅਰੇ, ਤੁਸੀਂ ਓਪਰੇ ਤੇ ਨਾ ਕਰੇ ਇੱਕ ਬੱਚਾ। ਉਹ ਤਾਂ ਕਰਕੇ ਕੇ ਅ ਉਹਨਾਂ ਨਾਲ ਪਰਦਾ ਫ਼ਰਸ਼ ਦੋ ਪੈ ਪੈਸੇ ਕਮਾਂਦੇ ਪਏ, ਗਲਤ ਐ।
ਅੱਛਾ।
ਹਮ, ਕੇਹੰਦੇ ਤੁਸੀਂ ਨ ਕਿਉਂਕਿ ਨੋਰਮਲ
ਸਈ ਗੱਲ ਏ।
ਸਭ ਤੋਂ ਵਦੀਆ ਗੱਲ ਏ ਨਾ ਫੇਰ ਤੁਸੀ ਨੋਰਮਲ ਕਉਕਿ ਕਰਦੇ ਅਅਲ ਲੇਡੀਜ਼ ਦੇ ਓ ਡਿਲਵਰੀ।
ਹੂੰ-ਹੂੰ-ਹੂੰ।
ਮਤਲਬ ਨਾ ਮੈਂ-ਮੈਂ ਅ ਕਰਨਾ ਚਾਈਦਾ, ਉ ਤਾਂ ਚੱਕਣਾ ਚਾਈਦਾ, ਜੇ ਕੋਈ ਐਵੇਂ ਜਿੱਥੇ ਗ਼ਲਤ ਦਿਖਦੈ ਨਾ, ਉੱਥੇ ਬੋਲਣਾ ਵੀ ਚਾਈਦਾ, ਨਈ ਤੇ ਫਿਰ ਅ
ਨਈ ਅਸੀਂ ਤਾਂ ਬੋਲਦੇ, ਹੁਨ ਮੈਂ ਜ ਹਾਂ, ਜਿੱਦਾਂ ਮੇਰੀ ਡਿਲਵਰੀ ਕੀਤੀ ਸੀ, ਉਸ ਟੈਮ ਬੋਤ ਲਾਪਰਵਾਈ ਕਰਦੇ ਸੀ ਸਰਕਾਰੀ ਚ, ਪਰ ਮੈਂ ਚੁੱਪ ਕਰਕੇ ਨੀ ਬੈਠੀ। ਮੈਂ ਫਿਰ ਉਹਨਾਂ ਧਮਕਾ ਤੁਸੀਂ ਮੇਰੇ ਅਗਰ ਤੁਸੀਂ ਮੇਰੇ ਬੱਚੇਆਂ ਨੂੰ ਕੁਛ ਹੋਏਆ, ਯਾ ਮੈਨੂੰ ਕੁਛ ਹੋਏਆ ਵਿਦਿਆਸ ਅਸੀਂ ਰੱਖਣਾ ਨੀ ਫਿਰ, ਬਹੋਤ ਔਖਾ ਮਤਲਬ ਅਸੀਂ ਨਾ, ਮਤਲਬ ਉਹਨਾਂ ਨੇ ਸਾਨੂੰ ਵਦੀਆ ਟ੍ਰੀਟਮੈਂਟ ਦਿੱਤੀ ਐ। ਦੋਨੋ ਬੱਚੇ ਮੇਰੇ ਵਧੀਆ ਤਰੀਕੇ ਨਾਲ ਮਤਲਬ ਡਿਲਵਰੀ ਹੋਈ ਏ ਵਦੀਆ, ਨੋਰਮਲ। ਕੋਈ ਦਿੱਕਤ ਨੀ ਏ ਦਵਾਈ, ਪਾਣੀ ਸਾਰਾ ਕੁਛ ਵਦੀਆ ਹੋ ਗੇਆ ਮੇਰਾ। ਨਾਲੇ ਕੋਈ ਖਰਚਾ ਨੀ, ਕੁਛ ਨੀ, ਨਾਲੇ ਗ ਮੇਰੀ ਕੁੜੀ ਹੋਈ ਸੀ, ਮੈਨੂੰ ਛੇ ਹਜ਼ਾਰ ਸਰਕਾਰ ਵੱਲੋਂ ਮਿਲੇਆ ਸੀ ਕੁੜੀ ਵੇਲੇ, ਔਰ ਕਾਕੇ ਵੇਲੋਂ ਮੈਨੂੰ ਹਜ਼ਾਰ ਰੁਪਏ ਮਿਲੇਆ ਸੀ।
ਹੂੰ। ਹੋਰ ਜੇ ਦੇਖਿਆ ਜਾਏ ਜੋ ਹੋਸਪਿਟਲ ਵਿੱਚ ਜੋ ਡਾਕ ਜੋ ਡਾਕਟਰ ਹੁੰਦੇ ਏ ਉਹਨਾਂ ਨਾ ਜੋ ਆਪਣੇ ਕਲੀਨਿਕ ਹੁੰਦੇ ਉੱਥੇ ਤਾਂ ਉਹ ਬਥੇਰਾ ਧਿਆਨ ਦਿੰਦੇ ਵਧੀਆ ਦਵਾਈ ਉਹ ਕਰਦੇ ਅ ਪੈਸਾ ਪੈਸਾ ਵੀ ਬਹੁਤ ਲੈਂਦੇ ਆ ਜੋ ਪ੍ਰਾਈਵੇਟ ਖੋਲਿਆ ਹੁੰਦਾ ਆਪਦੇ ਇੰਨਾਂ ਨੇ ਔਰ ਸਰਕਾਰੀ ਵਿੱਚ ਧਿਆਨ ਨੀ ਦੇਂਦੇ ਸਰਕਾਰੀ ਵਿੱਚ ਤਾਂ ਆਏ ਓ ਤੋ ਉਨ੍ਹਾਂ ਨੂੰ ਕੇ ਸਰਕਾਰ ਦਾ ਪੈਸਾ ਆਈ ਜਾਂਦਾ ਫਰੀ ਵਿੱਚ ਆਪਾਂ ਜੇ ਡਿਊਟੀ ਸਹੀ ਕਰੀਏ ਚਾਹੇ ਗ਼ਲਤ ਕਰੀਏ
ਹਾਂਜੀ
ਓਹ ਕੱਲ ਗੱਲ ਹੋ ਜਾਂਦੀ ਨਾ ਫੇਰ
ਸਹੀ ਗੱਲ ਹੈ
ਨਾ ਹੁਣ ਜਿਵੇਂ ਟੀਚਰਾਂ ਆਉਂਦੇ ਆ ਟੀਚਰ ਅ ਆਪਣੇ ਸਰਕਾਰੀ ਸਕੂਲਾਂ ਦੇ ਟੀਚਰਾਂ ਦੇ ਕੁੱਛ ਬੀ ਨਹੀਂ ਪੜ੍ਹਾਉਂਦੇ ਜਮਾਂ ਹੀ ਨੀ ਪੜਾਉਂਦੇ ਕੁੱਛ ਵੀ ਅ ਬਸ ਜਵਾਕਾਂ ਕੋਲੋਂ ਅਹ ਕੋ ਸਾਡੇ ਮੈਂ ਮੈਂ ਦੇਖਿਓ ਸਾਡੇ ਪਿੰਡ ਅਹ ਸਮੋਸੇ ਮੰਗਾ ਲੈਂਦੇ ਕੰਮ ਕਰਵਾ ਲੈਂਦੇ ਆਹ ਕਰਲੋ ਇਹ ਕਰਲੋ ਉਹ ਪੜ੍ਹਾਈ ਘੱਟ ਕਰਨ ਦੇ ਕੰਮ ਵੱਧ ਕਰਵਾਉਣ ਦੇ
ਹਾਂਜੀ
ਕੋਈ ਵੀ ਸਰਕਾਰੀ ਸਕੂਲ ਵਾਲਿਆਂ ਦੇ ਉ ਉ ਬੱਚੇ ਨੂੰ ਪੜ੍ਹਨੇ ਨੇ ਅ ਕੋਈ ਹੁਸ਼ਿਆਰ ਨੌਲੇਜ ਨਹੀਂ ਕੋਈ ਪ ਪੜ੍ਹਾਈ ਨੂੰ ਹੁਸ਼ਿਆਰ ਨਹੀਂ ਕੋਈ ਨਹੀਂ ਜਿਵੇਂ ਜ਼ਿੰਦਗੀ ਅ ਪੜ੍ਹਾਈ ਵਿੱਚ ਜ਼ਿੰਦਗੀ ਨਿਕਲੀ ਜਾਂਦੀ ਹੈ ਉਵੇਂ ਨਿਕਲੀ ਕੱਢੀ ਜਾਂਦੇ ਆ ਗੌਰ ਹੀ ਨੀ ਕਰਦੇ
ਹਮ ਹਮ ਫੇ ਤੁਹਾਡੇ ਪਾਸੇ ਪਿੰਡ ਪੈ ਗਿਆ ਨਾ ਜ਼ਿਆਦਾ ਉਹ ਸ਼ੇਹਰਾਂ ਚ ਨਹੀਂ ਚੱਲਦਾ ਸ਼ੇਹਰਾ ਅਗਰ ਏਦਾਂ ਹੋਣ ਲੱਗਿਆ ਨਾ ਤਾਂ ਬਹੁਤ ਵੱਡਾ ਰਿਸਕ ਕੰਪਲੀਟ ਹੋ ਜਾਂਦਾ
ਸਾਡੇ ਮਹਾਰਾਸ਼ਟਰ ਦੀ ਪੜ੍ਹਾਈ ਬਹੁਤ ਵਧੀਆ ਏ ਜਿਵੇਂ ਸਰਕਾਰੀ ਪੜ੍ਹਾਈ ਬਹੁਤ ਵਧੀਆ ਏ ਅਸੀਂ ਹੁਣ ਮ ਮਰਾਠੀ ਸਕੂਲ ਵਿੱਚ ਪੜ੍ਹਦੇ ਸੀ ਨਾ ਇੰਨਾ ਵਧੀਆ ਪੜ੍ਹਾਉਂਦੇ ਹੁੰਦੇ ਸੀ
ਹਮ ਸਾਰੇ ਪਾਸੇ ਪੜ੍ਹਾਈ ਤਾਂ ਵਧੀਆ ਹੈਗਾ ਨਹੀਂ ਨਹੀਂ ਦਿੰਦੇ ਨੇ ਵਧੀਆ ਸਾਰੇ ਪਾਸੇ ਹੈਗਾ ਨਾ
ਹਮ ਹਮ
ਪੜ੍ਹਾਈ ਤਾਂ ਸਾਰੇ ਪਾਸੇ ਵਧੀਆ ਬੱਚਿਆਂ ਦੇ ਉੱਪਰ ਹੈ ਬੱਚੇ ਅਗਰ ਹੁਸ਼ਿਆਰ ਹੋਵੇ ਨਾ ਉਹ ਸਰਕਾਰੀ ਚ ਵੀ ਬੱਚੇ ਦੇਖੋ
ਇੱਥੇ ਸ ਇੰਗਲਿਸ਼ ਸਕੂਲ ਵਧੀਆ ਹੈ ਜਿਵੇਂ ਵੱਡੇ ਵੱਡੇ ਸਕੂਲਾਂ ਨੀ ਆਪਣੇ ਪੰਜਾਬ ਦੇ ਸੀ ਬੀ ਐਸ ਈ ਵਗੈਰਾ ਉਹ ਵਧੀਆ ਏ ਉਹਦੇ ਵਿੱਚ ਬੱਚੇ ਇੰਗਲਿਸ਼ ਬਹੁਤ ਵਧੀਆ ਬੋਲਦੇ
ਕਿੱਥੇ ਕਿੱਥੇ ਦੇ ਲੋਕ ਇੱਥੇ ਪੰਜਾਬ ਨੂੰ ਪੜ੍ਹਨ ਆਉਂਦੇ ਪਤਾ ਡਾਕਟਰ ਬਣਾ ਨੂੰ ਕਿਉਂਕਿ ਜ਼ਿਆਦਾ ਡਾਕਟਰ ਦੀ ਉੱਥੇ ਪੜ੍ਹਾਈ ਜ਼ਿਆਦਾ ਹੁੰਦੀ ਏ ਪੰਜਾਬ ਪਾਸੇ
ਹਮ ਹਮ
ਬਹੁਤ ਵੱਡੇ ਵੱਡੇ ਹੁਣ ਸਰਕਾਰੀ ਦਾ ਵੀ ਦੇਖੋ ਸਰਕਾਰੀ ਕੋਈ ਮਾੜਾ ਨਹੀਂ ਹੈ ਸਰਕਾਰੀ ਸਕੂਲ ਵੀ ਵਧੀਆ ਹੈ ਸਰਕਾਰੀ ਦੇ ਬੱਚੇ ਪੜ੍ਹ ਪੜ੍ਹ ਕੇ ਇੰਜੀਨੀਅਰ ਵੱਡੇ ਵੱਡੇ ਬਣੇ ਨੇ
ਹਾਂ ਜਿਹਨੇ ਪੜ੍ਹਨਾ ਹੋਵੇ ਧਿਆ ਹਾਂ ਮਾਂ ਪਿਓ ਵੀ ਧਿਆਨ ਨਹੀਂ ਦਿੰਦੇ ਹੋਣੇ ਕੁੱਛ
ਮਾਂ ਪਿਓ ਦਾ ਵੀ ਬੱਚਾ ਨਾ ਵਧੀਆ ਹੋਵੇ ਪੜ੍ਹਾਈ ਕਰਨ ਚ ਸੁਸ਼ਾਰ ਹੋਵੇ ਤਾਂ ਸਰਕਾਰੀ ਦੇ ਬੱ ਚੱਬ ਹੀਰੇ ਵਾਂਗੂੰ ਚਮਕਦੇ ਨੇ ਪਤਾ।
ਹੂੰ-ਹੂੰ ਕਾਫ਼ੀ ਕੁੜੀ ਆਈਲੈਟਸ ਕਰਕੇ ਵੀ ਬਾਰ ਗਏ ਹੋਏ ਆ।
ਹਾਂਜੀ।
ਹੂੰ।
ਚਲੋ ਭੈਨ ਜੀ ਫੇਰ ਕਰਦੀ ਆ, ਮੈਂ ਓ ਬਸ ਮਸ਼ਰੂਮ ਦੀ ਸਬਜ਼ੀ ਬਨਾਈ ਰੋਟੀ ਬਨਾਈ ਐ, ਦੇਖਦੇ ਆ ਹੁਨ ਖਾਂਦੇਆਂ ਹੁਨ ਮੈਂ ਕਾਕੇ ਨੂੰ ਖਵਾ ਦਿੰਨੀ ਆਂ, ਕਰਦੇਆਂ ਫੇਰ ਮੈਂ ਤੁਆਨੂੰ ਦਸ ਪੰਦਰਾਂ ਮਿੰਟ ਬਾਦ ਫਿਰ ਮੈਂ ਤੁਆਨੂੰ ਕੌਲ ਕਰਦੀ ਆਂ ਠੀਕ ਐ।
ਹਾਂਜੀ ਠੀਕ ਐ ਠੀ
ਠੀਕ ਐ ਜੀ ਚੰਗਾ।